ਹੈਲੋ ਕਿਵੇਂ ਮਨਪ੍ਰੀਤ
ਵਧੀਆ ਤੂੰ ਦੱਸ ਕਿਵੇਂ ਆ
ਵਧੀਆ ਤੂੰ ਸੁਨਾ ਕਿਵੇਂ ਆ
ਵਧੀਆ
ਹੋਲ
ਹੋਰ
ਕੁਛ ਪੁੱਛ ਬਸ ਬੈਠੀ ਹੋਈ ਸਾਂ ਕਿਉਂ ਕੀ ਹੋਇਆ
ਕੁਛ ਨੀ ਯਾਰ ਮੇਰਾ ਸਿਰ ਬੜਾ ਪੀੜ ਕ ਵਾ
ਅੱਛਾ ਚੈੱਕ ਨੀ ਕਰਵਾਇਆ
ਨਾ
ਅੱਛਾ ਤੇ ਤੂੰ ਤੈਨੂੰ ਬੜੇ ਦੁੱਖ ਜਿਹੇ ਲੱਗਦੇ ਆ ਕਦੀ ਕੁਛ ਕਦੀ ਕੁਛ ਸੈਰ ਸੂਰ ਨੀ ਕਰਦੀ ਤੂੰ
ਨਾ
ਐਕਸਰਸਾਈਜ਼ ਸੈਰ ਅੱਛਾ ਦੱਸਾਂ ਸੈਰ ਬਾਰੇ ਫੇਰ ਮੈਂ ਤੇ ਰੋਜ਼ ਕਰ ਲਈ ਆ, ਹਾਂ ਦੱਸਾਂ ਫੇਰ।
ਦਸ
ਅੱਛਾ ਠੀਕ ਹੈ ਦੱਸ ਦਿ ਆ। ਸਵੇਰ ਦੀ ਸੈਰ ਸਾਡੀ ਸਿਹਤ ਲਈ ਬਹੁਤ ਹੀ ਚੰਗੀ ਆਦਤ, ਹਨਾ ਸਵੇਰ ਦੀ ਸੈਰ। ਤਾਂ ਬੜੀ ਜ਼ਰੂਰੀ ਹੁੰਦੀ ਪਰ ਮੈ ਕਰਦੀ ਨੀ ਇਹ ਸਾਨੂੰ ਤੰਦਰੁਸ, ਰੱਖਦੀ ਹੈ ਤੇ ਮਨ ਨੂੰ ਵੀ ਸ਼ਾਂਤੀ ਦਿੰਦੀ ਹੈ, ਹਰ ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿੱਚ ਸਵੇਰ ਦੀ ਸੈਰ ਜ਼ਰੂਰ, ਕਰਨੀ ਚਾਹੀਦੀ ਹੈ, ਪਰ ਤੂੰ ਹੀ ਆ ਜਿਹੜੀ ਕਰਦੀ ਨੀ ਸਾਰੇ ਕਰਦੇ ਆ। ਸਵੇਰ ਦਾ ਸਮਾਂ ਸਭ ਤੋਂ ਵਧੀਆ ਹੁੰਦਾ ਹੈ, ਜਦੋਂ ਸੂਰਜ ਚੜ ਰਿਹਾ ਹੁੰਦਾ ਹੈ ਹਵਾ ਠੰਡੀ ਅਤੇ ਤਾਜ਼ੀ ਹੁੰਦੀ ਹੈ। ਉਸ ਵੇਲੇ ਕੁਦਰਤ ਬਹੁਤ ਸੋਹਣੀ ਲੱਗਦੀ ਹੈ, ਪੰਛੀਆਂ ਦੀਆਂ ਆਵਾਜ਼ਾਂ ਹਲਕੀ ਹਵਾ ਅਤੇ, ਖੁੱਲਾ ਮਾਹੌਲ ਮਨ ਨੂੰ ਖੁਸ਼ ਕਰ ਦਿੰਦਾ ਹੈ। ਸਵੇਰ ਦੀ ਸੈਰ ਕਰਨ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ, ਇਹ ਦਿਲ ਨੂੰ ਮਜ਼ਬੂਤ ਬਣਾਉਂਦੀ ਹੈ, ਅਤੇ ਖੂਨ ਦਾ ਦੌਰਾ ਠੀਕ ਰਹਿੰਦਾ ਹੈ। ਜੋ ਲੋਕ ਰੋਜ਼ ਫੇਰ ਟਹਿਲਦੇ ਹਨ, ਉਹਨਾਂ ਨੂੰ ਬਿਮਾਰੀਆਂ ਘੱਟ ਦਿੰਦੀਆਂ ਹਨ, ਮੋਟਾਪਾ ਵੀ ਘੱਟਦਾ ਹੈ, ਅਤੇ ਸਰੀਰ ਫਿੱਟ ਰਹਿੰਦਾ ਹੈ। ਇਹ ਸਿਰਫ ਸਰੀਰ ਲਈ ਹੀ ਨਹੀਂ, ਮਨ ਲਈ ਵੀ ਬਹੁਤ ਲਾਭਦਾਇਕ ਹੈ ਸਵੇਰ ਦੀ ਸੈਰ। ਤ ਤਨਾਅ ਘੱਟਦਾ ਹੈ ਸਵੇਰ ਦੀ ਸੈਰ ਨਾਲ ਜਿਹੜਾ ਆਪਣਾ ਤਣਾਅ ਹੁੰਦਾ ਉਹ ਘੱਟਦਾ ਅਤੇ ਮਨ ਸ਼ਾਂਤ ਰਹਿੰਦਾ ਐ। ਜੋ ਕੋਈ ਵਿਅਕਤੀ ਉਦਾਸ ਜਾਂ ਚਿੰਤਨ ਰਹਿੰਦਾ ਤਾਂ ਸਵੇਰ ਦੀ ਸੈਰ ਉਸ ਲਈ ਬਹੁਤ ਫਾਇਦੇਮੰਦ, ਹੁੰਦੀ ਹੈ ਹਨਾ, ਇਹ ਤਾਂ ਆਪਾਂ ਨੂੰ ਵੀ ਪਤਾ ਹੈ। ਸਵੇਰ ਦੀ ਸੈਰ ਕਰੀਏ ਆਪਣੇ ਉੱਪਰ ਸਰੀਰ, ਬਹੁਤ ਘੱਟ ਜਿਹੜੀਆਂ ਬਿਮਾਰੀਆਂ ਲੱਗ ਦਿਈਆਂ, ਕਹਿੰਦੇ ਆ ਵੀ ਅਗਰ ਨਿਕਾਲ ਕੋਈ, ਪਾਰਕ ਗਰਾਉਂਡ ਹੈ ਨਾ ਉਹਦੇ- ਉਹਦੇ ਵਿੱਚ ਪੱਥਰ ਵਿਛਾ ਕੇ ਨਾ, ਉਹਨਾਂ ਦੇ ਉੱਪਰ ਤੁਰਨਾ ਚਾਹੀਦਾ ਹੈ, ਤਾਂ ਉਹ ਜਿਹੜੇ ਆਪਣੇ ਪੈਰ ਦੇ ਪੁਆਇੰਟ ਹੁੰਦੇ ਆ। ਉਨ ਪੀਂਦੇ ਆ ਉਹਦਾ ਆਪਣੀ ਸਾਰੀਆਂ ਸਰੀਰ ਦੀਆਂ ਨਸਾਂ ਤੇ ਜਿਹੜਾ ਅਸਰ ਹੁੰਦਾ ਐ। ਦਿਮਾਗ ਤੇ ਵੀ ਅਸਰ ਹੁੰਦਾ ਹੈ, ਜਿਹਦੇ ਨਾਲ ਆਪਣਾ ਸਿਰ ਦਰਦ ਕਦੇ ਵੀ ਨਹੀਂ ਹੁੰਦਾ ਐਵੇਂ ਕਰਿਆ ਕਰ ਤੂੰ, ਠੀਕ ਹੈ।
ਠੀਕ,
ਹੂੰ ਅੱਗੇ ਵਿਦਿਆਰਥੀਆਂ ਲਈ ਸਵੇਰ ਦੀ ਸੈਰ ਬਹੁਤ ਚੰਗੀ ਹੈ, ਇਸ ਨਾਲ ਧਿਆਨ ਲੱਗਦਾ ਹੈ, ਇਹਦੇ ਨਾਲ ਇਹਦੇ ਨਾਲ ਬੰਦਾ ਧਿਆਨ ਵੀ ਲੱਗ ਜਾਂਦਾ ਏ। ਅਤੇ ਯਾਦ ਕਰਨ ਦੀ ਸ਼ਕਤੀ ਵੱਧਦੀ ਹੈ, ਆਪਣਾ ਦਿਮਾਗ ਵੀ ਜਿਹੜਾ ਫਰੈਸ਼ ਹੁੰਦਾ ਹੈ, ਤੇ ਆਪਾਂ ਲਰਨ, ਯਾਦ, ਪੜਾਈ ਜਲਦੀ ਕਰ ਸਕਦੇ ਹਾਂ। ਸਵੇਰ ਦੇ ਸਮੇਂ ਮਨ ਤਾਜ਼ਾ ਹੁੰਦਾ ਹੈ। ਜਿਸ ਨਾਲ ਪੜਾਈ ਵਿੱਚ ਮਨ ਲੱਗਦਾ ਹੈ, ਸਵੇਰ ਦੀ ਸੈਰ ਲਈ ਕਿਸੇ ਪੈਸੇ ਜਾਂ ਖਾਸ ਸਮਾਨ ਦੀ ਲੋੜ ਨਹੀਂ। ਹਨਾ ਆਪਾਂ ਨੂੰ ਕਿਸੇ ਪੈਸੇ ਜਾਂ ਕਿਸੇ ਸਮਾਨ ਦੀ ਜ਼ਰੂਰਤ ਸਿਰਫ਼ ਆਪਾਂ ਖਾਲੀ ਹੱਥ ਜਾਣਾ ਹੁੰਦਾ ਐ। ਮਾਇੰਡ ਵੀ ਫਰੈਸ਼ ਹੋ ਜਾਂਦਾ ਐ, ਇੱਕ ਦੂਜੇ ਨਾਲ ਗੱਲਾਂ ਬਾਤ ਵੀ ਹੋ ਜਾਂਦੀ ਆਪਣੀ ਮੰਮੀ ਨੂੰ ਲੈ ਕੇ ਚਲੀ ਜਾਇਆ ਕਰ ਤੁੰ। ਸੈਰ ਕਰਨ ਤੇਰੀ ਮੰਮੀ ਵੀ ਠੀਕ ਰਹੇਗੀ, ਤੂੰ ਵੀ ਠੀਕ ਰਹੇਗੀ।
ਹਾਂਜੀ- ਹਾਂਜੀ।
ਠੀਕ ਹੈ, ਸਵੇਰ ਦੀ ਸੈ- ਸੈਰ ਲਈ ਕਿਸੇ ਪੈਸੇ ਜਾਂ ਖਾਸ ਸਮਾਨ ਦੀ ਲੋੜ ਨਹੀਂ ਹੁੰਦੀ ਐ ਅਸੀਂ ਪਾਰਕ, ਖੇਤਾਂ, ਸੜਕਾਂ ਤੇ ਆਸਾਨੀ ਨਾਲ ਟਹਿਲ ਸਕ- ਸਕਦੇ ਹਾਂ, ਖੇਤਾਂ ਵਿੱਚ ਵੀ ਆਪਾਂ ਸੈਰ ਕਰਨ ਜਾ ਸਕਦੇ ਹਾਂ। ਜਦੋਂ ਆਪਾਂ ਕੋਈ ਨਵੀਂ ਫ਼ਸਲ ਲਾਈਏ, ਆਪਾਂ ਨੂੰ ਹਦੇ ਆਲੇ ਦੁਆਲੇ ਤਾਜ਼ੀ ਹਵਾ ਮਿਲ ਹੈ ਨਾ, ਜਿਵੇਂ ਸੂਰਜਮੁਖਲਾਾਈਏ ਆਪਾਂ ਖੇਤਾਂ ਦੀਆਂ ਵੱਟਾਂ ਤੋਂ ਲੰਘਿਆ, ਆਪਣੇ ਇੱਕਦਮ ਠੰਢਡੀ ਹਵਾ ਪੈਂਦੀ ਹੈ ਹਨਾ, ਸੋ ਸਵੇਰ ਦੀ ਸੈਰ ਲਈ ਕਿਸੇ ਪੈਸੇ ਜਾਂ ਖਾਸ ਸਮਾਨ ਦੀ ਲੋੜ ਨਹੀਂ ਹੁੰਦੀ। ਪਾਰਕ, ਖੇਤਾ, ਸੜਕਾਂ ਤੇ, ਆਸਾਨੀ ਨਾਲ ਟਹਿਲ ਸਕਦੇ ਹਾਂ। ਇਹ ਬਿਲਕੁਲ ਮੁਫ਼ਤ ਅਤੇ ਆਸਾਨ ਕਸਰਤ ਹੈ। ਅੱਜ ਕੱਲ੍ਹ ਦੇ ਸਮੇਂ ਵਿੱਚ ਲੋਕ ਮੋਬਾਈਲ ਅਤੇ, ਬੈਠੇ ਰਹਿਣ ਵਾਲੀ ਜ਼ਿੰਦਗੀ ਕਾਰਨ, ਆਪਣੀ ਸਿਹਤ ਦਾ ਧਿਆਨ ਨਹੀਂ ਰੱਖ ਰਹੇ। ਇਸ ਲਈ ਸਵੇਰ ਦੀ ਸੈਰ, ਹੋਰ ਵੀ ਜ਼ਰੂਰਤ, ਜ਼ਰੂਰੀ ਹੋ ਗਈ ਹੈ। ਸਾਨੂੰ ਹਰ ਰੋਜ਼ ਘੱਟੋ ਘੱਟ, ਤੀਹ ਮਿੰਟ ਸਵੇਰ ਦੀ ਸੈਰ ਕਰਨੀ ਚਾਹੀਦੀ ਹੈ। ਮਤਲਬ ਜਦੋਂ ਆਪਾਂ ਜਾਂਦੇ ਹਾਂ, ਪੰਜ ਮਿੰਟ ਮਤਲਬ ਤੀਹ ਮਿੰਟ ਦੀ, ਆਪਾਂ ਨੂੰ ਸੈਰ ਕਰਨੀ ਚਾਹੀਦੀ ਹੈ, ਹਨਾ। ਪੰਦਰਾਂ ਮਿੰਟ ਜਾਣਦੇ, ਪੰਦਰਾਂ ਮਿੰਟ ਆਉਣਦੇ ਇੰਨਾ ਹੀ ਬਹੁਤ ਹੋ ਜਾਂਦਾ ਹੈ। ਇਹ ਆਦਤ ਸਾਨੂੰ ਇੱਕ ਤੰਦਰੁਸਤ, ਖੁਸ਼ ਅਤੇ ਲੰਮੀ ਉਮਰ ਵਾਲੀ, ਜ਼ਿੰਦਗੀ ਦੇ ਸਕਦੀ ਹੈ। ਜੇ ਆਪਾਂ ਸੈਰ, ਜੇ ਆਪਾਂ ਸੈਰ ਨੀ ਕਰਾਂਗੇ, ਘਰ ਬੈਠੇ ਰਹਾਂਗੇ। ਆਪਾਂ ਨੂੰ ਦੁੱਖ ਲੱਗਣਗੇ, ਬਿਮਾਰੀਆਂ ਲੱਗਣਗੀਆਂ ਆਪਾਂ ਆਪਾਂ ਜਲਦੀ ਦੁਨੀਆ ਤੋਂ ਤੁਰ ਜਾਵਾਂਗੇ, ਜੇ ਆਪਾਂ ਸੈਰ ਕਰਾਂਗੇ ਆਪਣਾ ਸਰੀਰ ਜਿਹੜਾ ਤੰਦਰੁਸਤ ਰਹੇਗਾ, ਆਪਾਂ ਕਾਫ਼ੀ ਲੰਮੀ ਉਮਰ ਜ ਉਹ ਕੱਢ ਸਕਦੇ ਆ, ਹਨਾ
ਹਾਂਜੀ, ਹਾਂਜੀ।
ਹਮ। ਇਹ ਆਦਤ ਸਾਨੂੰ ਇੱਕ ਤੰਦਰੁਸਤ, ਖੁਸ਼ ਅਤੇ ਲੰਮੀ ਉਮਰ ਵਾਲੀ ਜ਼ਿੰਦਗੀ ਦੇ ਸਕਦੀ ਹੈ। ਅੰਤ ਵਿੱਚ ਅਸੀਂ ਇਹੀ ਕਹਿ ਸਕਦੇ ਹਾਂ, ਕਿ ਸਵੇਰ ਦੀ ਸੈਰ ਸਾਡੇ ਜੀਵਨ ਦਾ, ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਹੁੰਦੀ ਹੈ। ਇਹ, ਸਾਡੇ ਸਰੀਰ ਅਤੇ ਮਨ ਦੋਵਾਂ ਲਈ ਬਹੁਤ ਵਧੀਆ, ਹਨਾ। ਸੋ ਮੈਂ ਤਾਂੂੰ ਦੱਸ ਹ, ਤੁਹਾਨੂੰ ਕੁਛ ਨੀ ਪਤਾ ਸੀ, ਸਵੇਰ ਦੀ ਸੈਰ ਬਾਰੇ? ਕਿ ਪਤਾ ਕੁਛ?
ਪਤਾ ਹੈ।
ਹੈਲੋ, ਹੈਂ
ਹਾਂਜੀ?
ਪਤਾ ਤੈਨੂੰ, ਸਵੇਰ ਦੀ ਸੈਰ ਬਾਰੇ?
ਮਨੁੱਖ ਦੀ, ਸਭ ਤੋਂ ਵੱਡੀ ਦੌਲਤ ਹੈ।
ਅੱਛਾ, ਚੱਲ ਦੱਸ ਫਿਰ ਮੈਨੂੰ।
ਚੰਗੀ ਸ ਸਿਹਤ ਤੋਂ ਬਿਨਾਂ, ਮਨੁੱਖ ਦਾ ਜੀਵਨ ਪੂਰਾ ਆਨੰਦ ਨਹੀਂ ਲੈ ਸਕਦਾ। ਚੰਗੀ ਸਿਹਤ ਲਈ ਖੁਰਾਕ, ਕਸਰਤ ਅਤੇ ਸਵੇਰ ਦੀ ਸੈਰ ਬਹੁਤ ਜ਼ਰੂਰੀ ਹੈ। ਸਵੇਰ ਦੀ ਸੈਰ, ਇੱਕ ਇਹ ਜਿਹੀ ਆਦਤ ਹੈ, ਜੋ ਮਨੁੱਖ ਨੂੰ ਤੰਦਰੁਸਤ ਅਤੇ ਤਾਜ਼ਗੀ ਭਰਿਆ ਰੱਖਦੀ ਹੈ। ਸਵੇਰ ਦਾ ਸਮਾਂ, ਬਹੁਤ ਹੀ ਸ਼ਾਂਤ ਅਤੇ ਸੋਹਣਾ ਹੁੰਦਾ ਹੈ। ਇਸ ਲਈ, ਕੇਵਲ ਕੁਦਰਤ ਦਾ ਸੁੰਦਰ ਰੂਪ ਦੇਖਣ ਨੂੰ ਮਿਲਦਾ ਹੈ।
ਹਾਂ।
ਇਸ ਲਈ ਸਵੇਰ ਦੀ ਸੈਰ, ਸਰੀਰ ਅਤੇ ਮਨੋ ਦੋ ਦੋਵਾਂ ਲਈ ਲਾਭਦਾਇਕ ਹੈ। ਸਵੇਰ ਦਾ ਸਮਾਂ, ਦਿਨ ਦਾ ਸਭ ਤੋਂ ਸੁੰਦਰ ਸਮਾਂ ਹੁੰਦਾ ਹੈ। ਸੁਰਜ ਚੜ੍ਹਨ ਤੋਂ ਪਹਿਲਾਂ ਚਾਰੋਂ ਪਾਸੇ ਸ਼ਾਂਤੀ ਦਾ ਮਾਹੌਲ ਹੁੰਦਾ ਹੈ। ਹੌਲੀ- ਹੌਲੀ। ਸੂਰਜ ਦੀਆਂ ਦੀਆਂ ਕਿਰਨਾਂ, ਧਰਤੀ ਨੂੰ ਰੋਸ਼ਨੀ ਕਰਦੀ ਹੈ ਅਤੇ ਪੰਛੀਆਂ ਦੀ ਚਾਹ ਅਤੇ ਠੰਡੀ ਅਤੇ ਤਾਜ਼ੀ ਹਵਾ, ਮਨ ਨੂੰ ਖੁਸ਼ ਕਰ ਦਿੰਦੀ ਹੈ।
ਹਮ।
ਸੋਗਏ ਹਨ ਉੱਤੇ ਪਈ ਉਸ ਦੀਆਂ ਬੂੰਦਾਂ ਬਹੁਤ ਸੁੰਦਰ ਹੁੰਦੀਆਂ ਹਨ ਲੱਗਦੀਆਂ ਹਨ ਖੇਤਾਂ। ਤੇ ਬਾਗ ਦੀ ਹਰਿਆਲੀ ਦੇ ਕੇ ਮਨ। ਪ੍ਰਸੰਨ ਹੋ ਜਾਂਦਾ ਹੈ, ਸਵੇਰ ਦੀ ਸੈਰ ਦੇ ਲਾਭ ਸਵੇਰ ਦੀ। ਪੈਰ ਸਾਡੇ ਸ਼ਰੀਰ ਲਈ ਬਹੁਤ ਲਾਭਦਾਇਕ ਹੈ ਇਸ ਲਈ ਨਾਲ ਸਰੀਰ ਦੀ ਤੰਦਰੁਸਤੀ ਰਹਿੰਦਾ ਹੈ, ਤੇ ਕੋਈ ਬਿਮਾਰੀਆਂ ਤੋਂ ਬਚਾ ਬਚਿਆ ਹੁੰਦਾ ਹੈ। ਸਵੇਰ ਦੀ ਸ਼ੁੱਧ ਹਵਾ ਅਤੇ ਆਕਸੀਜਨ ਦੀ, ਮਾਤਰਾ ਵੱਧਦੀ ਹੁੰਦੀ ਹੈ। ਜੋ ਕਿ ਸਾਡੇ ਫੇਸਲੇ ਲਈ ਬਹੁਤ ਲ ਫਾਇਦੇਮੰਦ ਹੁੰਦੇ ਹਨ ਸਵੇਰ ਸੈਰ ਕਰਨ ਲ ਅ ਨਾਲ ਸ਼ਰੀਰ ਤੰਦਰੁਸਤ ਤੇ ਰਹਿੰਦਾ ਹੈ। ਮਨ ਤਾਜ਼ਗੀ ਮਹਿਸੂਸ ਕਰਦਾ ਹੈ, ਮੋਟਾਪਾ ਨੂੰ ਘਟਾਉਣ ਲਈ ਮਦਦ ਵਿੱਚ ਮਦਦ ਕਰਦਾ ਹੈ ਮਨੁੱਖ ਅ ਦਿਨ ਭਰਾ ਤੇ ਤਾਜ਼ਗੀ ਮਹਿਸੂਸ ਕਰਦਾ ਹੈ।
ਹਾਂ।
ਵਿਦਿਆਰਥੀਆਂ ਲਈ ਸਵੇਰ ਦੀ ਸੈਰ ਦਾ ਮਹੱਤਵ, ਵਿਦਿਆਰਥੀਆਂ ਲਈ ਸਵੇਰ ਤੇ ਦੀ ਸੈਰ ਬਹੁਤ ਜ਼ਰੂਰੀ ਹੈ, ਇਸ ਨਾਲ ਉਹਨਾਂ ਦੇ ਸ਼ਰੀਰ ਤੰਦਰੁਸਤ ਰਹਿੰਦਾ ਹੈ, ਅਤੇ ਪੜ੍ਹਾਈ ਵਿੱਚ ਵੀ ਧਿਆਨ ਲੱਗਾ ਰਹਿੰਦਾ ਹੈ।
ਹਮ।
ਸਵੇਰ ਦੀ ਸੈਰ ਨਾਲ ਯਾਦ ਦੀ ਸ਼ਕਤੀ ਵੱਧਦੀ-ਵੱਧਦੀ ਹੈ, ਅਤੇ ਵਿਦਿਆਰਥੀਆਂ ਪੜ੍ਹਨ ਵਿੱਚ ਆਪਣੀ ਪ੍ਰਦਰਸ਼ਨ ਕਰ ਸਕਦੇ ਹਨ।
ਹਮ।
ਸਵੇਰ ਦੀ ਸੈਰ ਦੀ ਮੇਰਾ ਸਵੇਰੇ ਦੀ ਸੈਰ, ਮੈਂ ਹਰ ਰੋਜ਼ ਸਵੇਰੇ ਜਲਦੀ। ਉੱਠਦੀ ਹਾਂ ਅਤੇ ਆਪਣੇ ਦੋਸਤਾਂ ਨਾਲ ਸੈਰ ਕਰਨ ਜਾਂਦੀ ਹਾਂ।
ਹੂੰ
ਅਸੀਂ ਨੇੜੇ ਪਾਰਕ ਵਿੱਚ।
ਤੂੰ ਤੇ ਕਹਿ ਰਹੀ ਸੀ, ਮੈਂ ਸੈਰ ਨਹੀਂ ਕਰਨ ਜਾਂਦੀ। ਅੱਛਾ ਤੈਨੂੰ ਅੱਛਾ ਤੈਨੂੰ ਪਤਾ ਹੈ, ਮਤਲਬ ਸਵੇਰ ਦੀ ਸੈਰ ਕਿਵੇਂ ਹੁੰਦੀ ਆ, ਬਟ ਤੂੰ ਕਰਨ ਨੀ ਜਾਂਦੀ।
ਬਹੁਤ ਉਹ ਬਹੁਤ ਸਾਰੇ ਲੋਕਾ ਕਸਰਤ ਅਤੇ ਯੋਗ ਕਰਦੇ ਯੋਗਾ ਕਰਦੇ ਹਨ। ਦਖਾਈ ਦਿੰਦੇ ਹਨ
ਹਮ
ਹੈਲੋ
ਹਾਂ ਹਾਂ ਬੋਲ
ਅਸੀਂ ਤਾਜ਼ੀ ਹਵਾ ਤਾਂ ਆਨੰਦ ਮਾਰਦੇ ਹਾਂ ਅਤੇ ਕੁਛ ਸਮੇਂ ਕੁਦਰਤ ਦੇ ਨਜ਼ਾਰਿਆਂ ਦਾ ਆਨੰਦ ਵੀ ਲੈਂਦੇ ਹਾਂ
ਹਮ।
ਸੈਰ ਤੋਂ ਬਾਅਦ, ਮੈਂ ਆਪਣੇ ਆਪ ਨੂੰ ਬਹੁਤ ਤਾਜ਼ਗੀ ਭਰਿਆ ਮਹਿਸੂਸ ਕਰਦੀ ਹਾਂ। ਅੰਤ ਵਿੱਚ ਕਹਿ ਸਕਦੇ ਹਾਂ, ਕਿ ਸਵੇਰ ਵਿੱਚ ਦੀ ਸੈਰ ਇੱਕ ਚੰਗੀ ਆਦਤ ਹੈ। ਇਹ ਸਾਨੂੰ ਖੁਸ਼ੀ ਅਤੇ ਤੰਦਰੁਸਤ ਬਣਾਉਣ ਦੀ ਹੈ, ਹਰ ਮਨੁੱਖ ਨੂੰ ਸੇਵਾ ਅਹ ਸਵੇਰੇ ਜਲਦੀ ਉੱਠ ਕੇ, ਸੈਰ ਕਰਨ ਦੀ ਆਦਤ ਬਣਾਉਣੇ ਚਾਹੀਦੇ ਹੈ, ਤੇ ਸੱਚ ਹੀ ਕਿਹਾ- ਕਿਹਾ ਹੈ ਕਿ ਤੰਦਰੁਸਤੀ ਹਜ਼ਾਰ ਮਿਲਦਾ ਹੈ, ਇਸ ਲਈ ਸਾਨੂੰ ਸਵੇਰੇ ਦੀ ਸੈਰ ਨੂੰ ਆਪਣੇ ਰੋਜ਼ਾਨਾ, ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ।
ਹਮ ਹਮ, ਬਿਲਕੁਲ, ਹੋ ਗਿਆ?
ਹਾਂਜੀ।
ਹਾਂ, ਬਿਲਕੁਲ ਸਹੀ ਗੱਲ ਹੈ, ਕਿ ਆਪਾਂ ਨੂੰ ਸਵੇਰ ਦੀ ਸੈਰ ਜ਼ਰੂਰ ਕਰਨੀ ਚਾਹੀਦੀ ਹੈ। ਇਹਦੇ ਨਾਲ ਆਪਾਂ ਲੱਖਾਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਸੋ ਸਵੇਰ ਦੀ ਸੈਰ ਤਾ ਆਪਣੇ ਲਈ, ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਸ਼ਾਮ ਨੂੰ ਵੀ ਵੈਸੇ ਕਰਨੀ ਚਾਹੀਦੀ ਹੈ। ਚਲੋ ਜੇ ਆਪਾਂ ਇੱਕ ਟਾਈਮ ਕਰ ਸਕਦੇ, ਤਾਂ ਉਹ ਸ਼ਾਮ ਨੂੰ ਨਹੀਂ, ਸਵੇਰ ਨੂੰ ਹੀ ਕਰਨੀ ਚਾਹੀਦੀ ਹੈ। ਇਹ ਮੈਂ ਤੁਹਾਨੂੰ ਦੱਸਿਆ ਸੀ, ਵੱਡਾ ਸਾਰਾ ਪਾਰਕ ਜਾਂ ਗਰਾਂਉਡ ਵਿੱਚ ਰੋੜੇ ਵਿਛਾ ਕੇ, ਆਪਾਂ ਨੂੰ ਉੱਪਰ ਤੁਰਨਾ ਚਾਹੀਦਾ ਇਹ ਸਭ ਤੋਂ ਵਧੀਆ ਚੀਜ਼ ਹੈ, ਜਿਹੜੀ ਆਪਣੇ ਪੈਰਾਂ ਦੇ ਪੁਆਇੰਟਸ ਨੂੰ ਦਬਾਂਦੀ ਹੈ। ਜਿਹੇ ਆਪਣੇ ਆਪ ਪਹਿਲਾਂ ਆਪਣੇ ਲੱਤਾਂ ਤੇ ਅਸਰ ਹੁੰਦਾ ਹੈ, ਫੇਰ ਆਪਣੇ ਦਿਮਾਗ ਦੀਆਂ ਨਸਾਂ ਤੇ ਅਸਰ ਹੁੰਦਾ, ਇਹਦੇ ਨਾਲ ਆਪਣਾ ਜਿਹੜਾ ਮਾਇੰਡ ਹੈ ਫਾਸਟ ਹੋ ਜਾਂਦਾ, ਆਪਾਂ ਨੂੰ ਜਲਦੀ ਸਾਰਾ ਕੁਛ ਲਰਨ ਹੁੰਦਾ, ਜਲਦੀ ਯਾਦ ਆ ਜਾਂਦਾ ਹੈ, ਤੇ ਆਪਾਂ ਤੁਰਨ 'ਚੋਂ ਵੀ ਕੋਈ ਦਿ ਕਤ ਨਹੀਂ ਆਉਂਦੀ, ਆਪਣੇ ਗੋਡੇ ਜਿਵੇਂ ਅੱਜ ਕੱਲ੍ਹ ਦੀਆਂ ਆਪਣੀਆਂ ਮੰਮੀਆਂ ਹੋ ਗਈ, ਦਾਦੀਆਂ ਹੋ ਗਈਆਂ, ਉਹਨਾਂ ਦੇ ਗੋਡੇ ਬਹੁਤ ਜਲਦੀ ਪੀੜ ਹੋਣ ਲੱਗ ਗਿਆ, ਹੈਨਾ
ਤੁਹਾਡੀ ਆਵਾਜ਼ ਨੀ ਆ ਰਹੀ, ਸਾਫ਼
ਹੈਲੋ।
ਹਾਂਜੀ।
ਮੈਂ ਕਹਿ ਰਹੀ ਹਾਂ, ਵੀ ਜਿਵੇਂ ਅੱਜ ਕੱਲ੍ਹ ਆਪਣੀਆਂ ਮੰਮੀਆਂ ਹੋ ਗਈਆਂ, ਦਾਦੀਆਂ ਹੋ ਗਈਆਂ, ਇਹਨਾਂ ਦੇ ਗੋਡੇ ਬਹੁਤ ਜਲਦੀ ਪੀੜ ਹੋਣ ਲੱਗ ਜਾਂਦੇ ਆ।
ਹੈਨਾ? ਸੋ ਇਹਨਾਂ ਨੇ ਉਸ ਟਾਈਮ, ਨਗਹਿਲੀ ਕੀਤੀ ਹੈ ਵੈਸੇ ਉਸ ਟਾਈਮ ਤੇ ਜਿਹੜੀਆਂ ਆਪਣੀਆਂ ਮੰਮੀਆਂ ਹੋਗੀਆਂ, ਦਾਦੀ ਹੋ ਗਈਆਂ, ਇਹਨਾਂ ਨੇ ਸਗਰੋਂ ਆਪਣੇ ਨਾਲੋਂ ਜ਼ਿਆਦਾ ਕੰਮ ਹੀ ਕੀਤਾ ਪਰ, ਫੇਰ ਵੀ ਇਹਨਾਂ ਦੇ ਗੋਡੇ ਰਹਿ ਗਏ ਕਿਉਂ, ਕਿਉਂਕਿ ਸਵੇਰ ਦੀ ਸੈਰ ਨਹੀਂ ਸੀ ਕਰਦੇ। ਕਿਉਂਕਿ ਸਵੇਰ ਦੀ ਸੈਰ ਤਾਂ ਆਪ ਆਪਣੇ ਲਈ, ਹੋਰ ਆਪਾਂ ਚਾਹੇ ਸਾਰਾ ਦਿਨ ਜਿੰਨੇ ਮਰਜ਼ੀ ਕੰਮ ਕਰੇ ਜਾਈਏ, ਪਰ ਸਵੇਰ ਦੀ ਸੈਰ ਬਹੁਤ ਇੰਪੋਰਟੈਂਟ ਹੈ, ਕਿਉਂਕਿ ਉਸ ਟਾਈਮ ਆਪਾਂ ਇਕਦਮ ਉੱਠਣੇੇ ਹਾਂ ਆਪਣਾ ਜਿਹੜਾ ਸਰੀਰ ਹੈ, ਉੱਠ ਕੇ ਥੋੜ੍ਹਾ ਕਮਜ਼ੋਰੀ ਮਹਿਸੂਸ ਕਰਦੈ। ਤੇ ਜਦੋਂ, ਆਪਾਂ ਉਹਨੂੰ ਆਪਾਂ ਸਵੇਰ ਦੀ ਖੁਰਾਕ ਦੇ ਦਾਂਗੇ, ਹੁਣ ਆਪਾਂ, ਹੈਨਾ ਆਪਾਂ ਜਿਵੇਂ ਆਪਾਂ, ਰੋਟੀ ਬਿਨਾਂ ਨਹੀਂ ਰਹਿ ਸਕਦੇ ਆਪਾਂ ਨੂੰ ਜਿਸ ਟਾਈਮ, ਆਪਣਾ ਟਾਈਮ ਬੰਨਿਆ ਹੋਇਆ ਹੈ। ਕਿ ਆਪਾਂ ਉਸ ਟਾਈਮ ਰੋਟੀ ਖਾਂਦੇ ਹਾਂ, ਉਸੇ ਟਾਈਮ ਤੇ ਆਪਾਂ ਨੂੰ ਭੁੱਖ ਲੱਗ ਜਾਏਗੀ। ਸਵੇਰੇ ਵੀ ਦੁਪਹਿਰ ਨੂੰ ਵੀ ਰਾਤ ਨੂੰ ਵੀ ਆਪਾਂ ਤਾਂ ਸ਼ਰੀਰ ਨੂੰ ਤਿੰਨ ਤਿੰਨ ਟਾਈਮ ਮਤਲਬ ਟੇਡ ਨੂੰ ਖੁਰਾਕ ਦਿੰਨੇ ਆਂ। ਢਿੱਡ ਨੂੰ ਤਿੰਨ ਟਾਈਮ ਖੁਰਾਕ ਦਿੰਨੇ ਆਂ ਆਪਣੇ ਆਪ ਦੀ ਭੁੱਖ ਨੂੰ ਮਾਰਨ ਵਾਸਤੇ। ਪਰ ਜੇੜਾ ਆਪਣਾ ਸ਼ਰੀਰ ਹੈ ਉਹਦੀ ਖੁਰਾਕ ਸੈਰ ਹੈ ਜੋ ਆਪਾਂ ਔਨੂੰ ਨਹੀਂ ਦੇ ਰਹੇ ਤਾਂ ਉਹ ਤਾਂ ਕਮਜ਼ੋਰ ਹੋਏਗਾ ਜੇ ਆਪਾਂ ਨੂੰ ਰੋਟੀ ਨਹੀਂ ਮਿਲੇਗੀ ਆਪ ਔਹ ਵੀ ਤਾਂ ਕਮਜ਼ੋਰ ਹੋਵਾਂਗੇ ਨਾ। ਜੇ ਆਪਣੇ ਸ਼ਰੀਰ ਨੂੰ ਖੁਰਾਕ ਨਹੀਂ ਮਿਲੇਗੀ ਮਤਲਬ ਸੈਰ ਨਹੀਂ ਮਿਲੇਗੀ ਫੇਰ ਉਹਨੇ ਵੀ ਤਾਂ ਕਮਜ਼ੋਰ ਹੋਣਾ ਈ ਹੈ। ਉਹ ਵੀ ਤਾਂ ਫੇਰ ਬਹੇਗਾ ਈ ਗੋਡੇ ਬਹਿਣਗੇ ਲੱਤਾਂ ਬਹਿਣ ਗਿਆਂ ਦੀਮਾਾਨ ਸੁੰਗੜੇਗਾ। ਸੋ ਸਵੇਰ ਦੀ ਸੈਰ ਇੰਪੋਰਟੈਂਟ ਹੈ ਕਰਿਆ ਕਰ ਠੀਕ ਹੈ ਮੇਰੀ ਸਹੇਲੀ ਬਣ ਕੇ। ਠੀਕ ਹੈ ਨਾ?
ਹੂੰ ਠੀਕ ਏ ਜੀ।
ਠੀਕ ਹੈ ਚਲੋ ਆਪਾਂ ਫੇਰ ਕਦੀ ਕੋਲ ਕਰਦੇ ਆਂ ਜਦੋਂ ਟਾਈਮ ਮਿਲੇ ਮਿਲਯਾ ਠੀਕ ਹੈ? ਓਕੇ ਜੀ ਓਕੇ ਸਤਿ ਸ੍ਰੀ ਅਕਾਲ।
ਠੀਕ।